ਹੈਲੋ-
ਸਤਿ ਸ੍ਰੀ ਅਕਾਲ ਵੀਰ ਜੀ ਬਸ ਜੀ ਵਧੀਆ ਹੋਰ ਜੀ ਵਧੀਆ ਸਭ
ਹਾਂ ਸਭ ਵਧੀਆ ਤੁਸੀ ਸੁਣਾਓ
ਬਸ ਜੀ ਵਧੀਆ ਹੋਰ ਘਰੇ ਠੀਕ ਨੇ ਸਭ
ਹਾਂਜੀ ਸਭ ਵਧੀਆ ਤੁਸੀ ਦਸੋ
ਬਸ ਜੀ ਵਧੀਆ ਯਾਰ ਮੈਂ ਉਹ ਕਹਿਣਾ ਸੀਗਾ ਬਈ ਨਾ ਆਪਾਂ ਤਿੰਨ ਚਾਰ ਦੋਸਤ ਆਪਾਂ ਅੰਮ੍ਰਿਤਸਰ ਜਾਣਾ ਮੱਥਾ ਟੇਕਣ
ਬਈ ਜੇ ਤੁਸੀਂ ਵੀ, ਜੇ ਤੁਸੀਂ ਫ੍ਰੀ ਹੈਗੇ ਹੋ ਤਾਂ ਚੱਲ ਸਕਦੇ ਹੋ ਨਾਲ।
ਹਾਂ, ਕੋਈ ਨੀ ਕਦੋਂ ਜਾਣਾ।
ਆਪਾਂ, ਹੁਣ ਅਗਲੇ ਹਫ਼ਤੇ ਦੇਖਾਂਗੇ ਸੰਡੇ ਨੂੰ ਹਾਂਜੀ ਹਾਂਜੀ ਸੰਡੇ ਨੂੰ ਹਾਂਜੀ ਜੇ ਫ੍ਰਰੀ ਹੈਗੇ ਤਾਂ ਕੋਈ ਚੱਕਰ ਨਈ, ਦੱਸ ਦੇਣਾ ਮੈਨੂੰ ਜੀ। ਹਾਂਜੀ, ਤੇ ਜੇ ਨਾਲ ਹੋਰ ਫਰੈਂਡ ਨੂੰ ਲੈ ਕੇ ਜਾਣੈ, ਨਾਲ ਫਰੈਂਡਾਂ ਨੂੰ ਪੁੱਛ ਲੈਣਾ ਵੀ ਜੇ, ਨਾਲ
ਅੱਛਾ ਅੱਛਾ ਕੋਈ ਨੀ, ਇੱਕ ਦੋਸਤ ਹੈ ਮੇਰਾ, ਉਹਨੂੰ ਪੁੱਛ ਲਾਂਗਾ ਮੈਂ
ਹਾਂਜੀ ਹਾਂਜੀ ਕੋਈ ਨਾ, ਚੱਲਾਂਗੇ ਨਾਲੇ ਅੰਮ੍ਰਿਤਸਰ ਗਏ ਨੂੰ ਵੀ, ਬਹੁਤ ਟੈਮ ਹੋ ਗਿਆ ਸਾਨੂੰ, ਮੈਂ ਚਲੋ, ਹੋ ਆਂਨੇ ਦਰਸ਼ਨ ਕਰ ਆਣੇ ਆਂ ਤੇ ਲਾਸਟ ਟਾਈਮ ਮੈਨੂੰ ਪੰਜ ਪੰਜ ਛੇ ਸਾਲ ਹੋ ਗਏ ਉਹ ਤੋਂ, ਬਾਅਦ ਨਈ ਗਿਆ ਪੰਜ--ਛੇ ਸਾਲ ਪਹਿਲਾਂ ਹੀ ਗਿਆ ਸੀ। ਮੈ
ਮੈਂ ਤਾਂ ਲਾਸਟ ਈਅਰ ਹੀ ਗਿਆ ਸੀ, ਜੁਲਾਈ ਚ ਗਿਆ ਸੀ ਪਿੱਛੇ ਹਾਂਜੀ ਹ
ਕੀ ਕਹਿੰਦੇ ਉੱਥੇ ਜੂਨ ਚ ਤੇ ਉੱਥੇ ਮੈਂ ਸੁਣਿਆ, ਹੋਰ ਵੀ ਗੁਰੂ ਗੁਰਦੁਆਰੇ, ਬੜੇ ਹੈਗੇ ਨੇ ਨੇੜੇ ਤੇੜੇ ਵੀ ਹੀ ਤੇ ਆਪਾਂ ਕੰਮ ਕਰਾਂਗੇ, ਪਹਿਲਾਂ ਆਪਾਂ ਉੱਥੇ ਦਰਸ਼ਨ ਕਰ ਲਵਾਂਗੇ ਹਨਾ, ਉੱਥੇ ਵੀ ਦਰਸ਼ਨ ਕਰ ਲਵਾਂਗੇ, ਜੋ ਕੋਲ ਕੋਲ ਗੁਰਦੁਆਰੇ ਹੈਗੇ ਨੇ, ਫਿਰ ਆਪਾਂ ਅੰਮ੍ਰਿਤਸਰ, ਉੱਥੇ ਦਰਸ਼ਨ ਕਰ ਲਵਾਂਗੇ, ਸਟੇ ਕਰ ਚੱਲਾਂਗੇ, ਵਧੀਆ
ਹਾਂਜੀ--ਹਾਂਜੀ, ਇੱਕ ਉੱਥੇ, ਇੱਕ ਹੋਰ ਗੁਰਦੁਆਰਾ ਤਰਨਤਾਰਨ ਸਾਹਿਬ, ਡਿਸਟਿਕ ਹੈ ਤਰਨਤਾਰਨ ਹਾਂ, ਉੱਥੇ ਵੀ ਮੈਂ ਗਿਆ ਸੀ। ਪਿੱਛੇ ਬਹੁਤ ਵੱਡਾ ਸਰੋਵਰ ਉੱਥੇ?
ਅੱਛਾ ਜੀ ਨਾ ਮੈ ਮੈਂ ਉੱਥੇ ਗਿਆ ਜਦੋਂ ਪਹਿਲਾਂ ਗਿਆ ਸੀ ਮੈਂ ਤਾਂ ਹੀ ਗਿਆ ਸੀ ਉੱਥੇ
ਅੱਛਾ ਅੱਛਾ।
ਉਹੀ, ਉਹ ਪੰਜ ਸਾਲ ਪਹਿਲਾਂ, ਉਹ ਤੋਂ ਬਾਅਦ, ਗਏ ਨਈ ਮੈਂ
ਅੱਛਾ ਅੱਛਾ ਮੈਂ ਤਾਂ ਪਿੱਛੇ ਹੀ ਹੋ ਕੇ ਆਇਆ, ਬਹੁਤ ਵੱਡਾ, ਮੈਂ ਵੀ ਪਹਿਲੀ ਵਾਰੀ ਗਿਆ ਸੀ। ਉਦੋਂ, ਹਾਂ ਮੇਰਾ ਦੋਸਤ ਸਹਿਰ ਅੰਬਰਸਰ ਦਾ ਈ ਹਿ ਬਹੁਤ ਵਧੀਆ ਸੀ, ਮੈਂ ਦੱਸਦਾ ਰਿਹਾ ਦੋਸਤ ਭਰਾ ਮੇਰਾ ਅੰਮ੍ਰਿਤਸਰ, ਦਾ ਹੀ ਹੈ। ਉਹ ਮੈਨੂੰ ਆਪਣੀ ਐਕਟਿਵਾ, ਤੇ ਲੈ ਗਿਆ ਸੀ। ਉਹ, ਸ਼ਹੀਦਾਂ ਸਾਹਿਬ ਦੇ ਨੇੜੇ, ਹੀ ਰਹਿੰਦਾ ਨਾ, ਜਿੱਥੇ, ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ, ਨਾ
ਉੱਥੇ, ਬਾਬਾ ਦੀਪ ਸਿੰਘ ਜੀ ਦਾ, ਹਾਂਜੀ
ਉਹਦੇ, ਬੈਕ ਤੇ ਹੀ ਰਹਿੰਦਾ ਉਹ, ਹਾਂ ਹਾਂ ਤੇ ਉਹ ਮੈਨੂੰ ਕਹਿ ਰਿਹਾ ਸੀ ਵੀ ਅਹ ਤਰਨ ਤਰਨ ਤਾਰਨ ਸਾਹਿਬ ਚੱਲਦੇ ਆ, ਫਿਰ ਆਪਾ ਐਕਟਿਵਾ ਤੇ ਗਏ ਸੀ। ਦੋ ਜਣੇ
ਅੱਛਾ ਜੀ, ਬਹੁਤ ਵਧੀਆ ਗੱਲ ਏ ਆ ਭਾਜੀ, ਇਹ ਤੇ ਫਿਰ ਤੇ ਕੀ ਕਹਿੰਦੇ ਆ, ਮੈਂ ਪੁੱਛਣਾ ਸੀਗਾ, ਵੀ ਉੱਥੇ ਜੇ ਆਪਾਂ ਸਟੇ ਕਰੇ ਆਾਂ ਰਾਤ ਨੂੰ, ਰੂਮ ਆਰਾਮ ਪਤਾ ਨਈ, ਕੀ ਸੀਨ ਉੱਥੇ, ਰੂਮ ਕਿਵੇਂ ਮਿਲ, ਜਾਂਦੇ ਆ, ਉੱਥੋਂ
ਰੂਮ ਵਗੈਰਾ ਤਾਂ ਵੈਸੇ ਸੰਡੇ ਨੂੰ ਤਾਂ ਔਖੇ ਹੀ ਮਿਲਦੇ ਨੇ, ਕਿਉਂਕਿ ਸੰਗਤ, ਬਹੁਤ ਹੁੰਦੀ ਨਾ, ਸੰਡੇ ਨੂੰ ਦਰਬਾਰ ਸਾਹਿਬ ਹਾਂ ਹਾਂ ਬਾਕੀ ਬਾਕੀ ਕਿ ਤੁਸੀਂ, ਨੋਰਮਲ ਦਿਨਾਂ ਚ ਜਾਓ? ਉਦੋਂ ਵੀ ਅਜੇ, ਸੰਗਤ ਹੋਏਗੀ, ਪਰ ਸੰਡੇ ਨੂੰ, ਥੋੜਾ ਔਖਾ ਹੋ ਜਾਂਦਾ
ਸੰਡੇ ਨੂੰ ਵੀ, ਕੰਮ ਕਰਾਂਗੇ। ਸੈਟਰਡੇ ਨੂੰ ਵੇਖ ਲਾਂਵਾ ਗੇ ਤਦ ਵੀ, ਆਪਾਂ ਫਰੀ ਹੈਗੇ, ਬਸ ਜਿਵੇਂ ਤੁਹਾਨੂੰ ਸਹੀ ਲੱਗਿਆ, ਹੈਨਾ ਆ ਪਲੈਨ ਕਰ ਲਾਂ ਗੇ ਚੱਲ, ਵਧੀਆ ਨਾਲੇ, ਦਰਸ਼ਨ ਕਰਾਵਾਂਗੇ ਨਾ, ਬਾਬੇ ਦੇ ਦਰ ਤੇ ਜਾਣਾ ਆਪਾਂ, ਗੁਰਦੁਆਰੇ ਹੋ ਕੇ, ਥੋੜ੍ਹਾ ਆਪਣਾ ਸ਼ਹਿਰ ਚ, ਵੀ ਘੁੰਮ ਲਵਾਂਗੇ।
ਹਾਂ ਹਾਂ
ਹਾਂ, ਤੇ ਮੈਂ ਸੋਚਿਆ, ਬਈ ਪਹਿਲਾਂ ਅੰਮ੍ਰਿਤਸਰ ਜਾ ਕੇ, ਉਹ ਤੋਂ ਬਾਅਦ, ਫੇਿਰ ਆਪਾਂ ਮੋਹਾਲੀ ਚੱਲਾਂਗੇ, ਨਾ ਮੋਹਾਲੀ ਵੀ, ਗੁਰਦੁਆਰਾ ਹੈਗਾ?
ਅੱਛਾ--ਅੱਛਾ ਮੋਹਾਲੀ ਕਿਹੜਾ ਸੁਹਾਨਾ?
ਸੁਹਾਨਾ ਸਾਹਿਬ ਹਾਂਜੀ ਬਹੁਤ ਵਧੀਆ ਉੱਥੇ ਦੀ, ਮੈਂ
ਉਹ ਮੈਂ ਗਿਆ ਸੀ ਪਿੱਛੇ ਮਾਰਚ ਚ ਗਿਆ ਸੀ ਉੱਥੇ।
ਹਾਂ ਉੱਥੇ ਵੀ ਬਹੁਤ ਮਹਾਨਤਾ ਉਹਨਾਂ ਦੇ ਗੁਰਦੁਆਰੇ ਸਾਹਿਬ ਦੀ ਵੀ ਬਹੁਤ ਜ਼ਿਆਦਾ। ਮੰਨਿਆ ਹੋਇਆ ਗੁਰਦੁਆਰਾ ਹੈਗਾ ਬਹੁਤ ਮੋਹਾਲੀ ਦਾ।
ਮਾਂ ਸੁਹਾਨਾ ਸਾਹਿਬ ਪਿੱਛੇ ਜਹਾ ਮੈਂ ਗਿਆ ਸੀ ਆਪਣੇ ਦੋਸਤ ਨਾਲ ਈ। ਹਾਂਜੀ। ਬਹੁਤ ਵਧੀਆ ਸੀ ਉਦੋਂ ਵੀ ਸੰਡੇ ਹੀ ਸੀ ਸ਼ਾਇਦ। ਚੁਪਹਿਰਾ ਹੋ ਰਿਹਾ ਸੀ ਉੱਥੇ ਵੀ ਹਨਾ। ਹੂੰ, ਹੂੰ ਬਹੁਤ ਸੰੰਗਤ ਸੀ।
ਹਾਂਜੀ ਸੰਗਤ ਹੁੰਦੀ ਹੈ ਵਧੀਆ ਆਪਣਾ ਉੱਥੇ ਵੱਡੇ ਵੱਡੇ ਸਿੰਗਰ ਬਹੁਤ ਆਉਂਦੇ ਆ। ਨੇੜੇ ਸਾਹਮਣੇ ਰਹਿੰਦੇ ਆ ਉੱਥੇ ਹੋਮਲੈਂਡ ਚ।
ਅੱਛਾ ਅੱਛਾ।
ਹਾਂਜੀ ਹਾਂਜੀ ਤੇ ਉੱਥੇ ਵੱਡੇ ਵੱਡੇ ਸਿੰਗਰ ਹਾਂਜੀ ਸਿੰਗਰ ਹਨ ਤੇ ਤੇ ਐਕਟਰ ਮੈਨੂੰ ਦੋ ਵਾਰ ਐਕਟਰ ਮਿਲੇ ਸੀ ਇੱਕ ਆਪਣਾ ਹੈਗਾ ਨਾ ਮੂਵੀ ਦਾ ਐਕਟਰ। ਜੇ ਰੰਧਾਵਾ ਜੇ ਰੰਧਾਵਾ ਉਹ ਉੱਥੇ ਸੇਵਾ ਕਰ, ਰਿਹਾ ਸੀਗਾ। ਨਿਸ਼ਾਨ ਸਾਹਿਬ ਦੀ ਉਹ।
ਅੱਛਾ, ਸੁਹਾਣਾ ਸੈਬ। ਅੱਛਾ- ਅੱਛਾ, ਹਾਂ ਸਮਝ ਗਿਆ। ਸ਼ੂਟਰ ਨੂੰ, ਵੈਸੇ ਮੂਵੀ ਮੈ ਦੇਖਦਾ ਨੀ, ਪਰ ਮੈਂ ਸੁਣਿਆ। ਜੈ ਰੰਧਾਵਾ, ਬਾਰੇ।
ਹਾਂਜੀ। ਜੈ ਰੰਧਾਵਾ ਉਹ ਦਿਖਿਆ ਸੀਗਾ ਉਹ ਸੇਵਾ ਕਰ ਰਿਹਾ ਸੀ ਨਿਸ਼ਾਨ ਸਾਹਿਬ ਦੀ।
ਅੱਛਾ, ਅੱਛਾ।
ਪਹਿਲਾਂ ਮੈਨੂੰ, ਲੱਗਿਆ ਵੀ ਕੋਈ ਹੋਰ ਹੈ। ਫੇਰ ਮੈਂ ਦੇਖਿਆ, ਮੈਂ ਕਿਹਾ ਉਹੀ ਆ। ਸ਼ਾਇਦ ਹਾਂ ਫੇਰ ਮੇਰਾ ਮਨ, ਕੀਤਾ ਕਿ ਬੁਲਾਵਾਂ। ਤੇ ਨਾਲ ਪ ਪਿੱਛੇ ਬੰਦੇ, ਖੜੇ ਸੀਗੇ। ਉਹਦੇ ਬੋਡੀਗਾਰਡ ਜੇ। ਫੇਰ ਨਾਲੇ, ਦੋਸਤ ਕਹਿੰਦਾ ਵਿੱ ਚੱਲ- ਚੱਲ, ਫੇਰ ਮੈਂ ਉੱਥੋਂ ਵੀ, ਚੱਲ ਗਿਆ ਸੀ। ਨਹੀਂ ਤਾਂ ਫੇਰ, ਮਿਲ ਲੈਂਦਾ ਇੱਕ ਵਾਰੀ। ਕੋਈ ਨਾ, ਜੇ ਟਾਈਮ ਮਿਲਿਆ। ਫੇਰ ਕਦੀ ਮਿਲ
ਹਾਂ ਕੋਈ ਨੀ, ਹਾਂ ਗੁਰਦੁਆਰਾ, ਤਾਂ ਬਹੁਤ ਵਧੀਆ ਸ਼ਾਇਦ। ਮੈਂ ਕੱਲ ਜਾਂ ਪਰਸੋਂ ਨੂੰ, ਜਾਵਾਂ ਚੰਡੀਗੜ। ਉਹ ਉਹੀ, ਸੋਰੀ ਉਥੇ ਸੁੋਹਾਾਨਾ ਸਾਹਿਬ।
ਸੁਹਾਨਾ ਸਾਹਿਬ, ਹਾਂ ਬਹੁਤ ਵਧੀਆ। ਤੇ ਕੀ ਕਹਿੰਦੇ ਆਪਣਾ, ਅੰਮ੍ਰਿਤਸਰ ਵੀ, ਦੇਖੋ ਕਿੰਨੀ ਮਾਨਤਾ, ਏ ਨਾ ਗੁਰਦੁਆਰੇ। ਸਾਹਿਬ, ਦੀ ਸਰੋਵਰ ਕਿੰਨਾ, ਮੰਨਿਆ ਹੈਗਾ ਇੱਥੇ।
ਹੂੰ, ਹੂੰ ਓਹ, ਤਾਂ ਹੈ।
ਉੱਥੇ ਜਿਹੜਾ, ਸਰੋਵਰ ਹੈਗਾ। ਉੱਥੇ। ਬਹੁਤ ਪਹਿਲਾਂ ਦਾ, ਕਹਿੰਦੇ ਆ ਵੀ, ਇੱਕ ਜੋ ਬੰਦਾ ਸੀਗਾ। ਉਹਨੂੰ ਬਿਮਾਰੀ ਸੀ। ਬੜੀ ਹੈਨਾ, ਉੱਥੇ ਉਹਨੇ ਇਸ਼ਨਾਨ ਕੀਤਾ। ਉਹ ਠੀਕ ਹੋ ਕੇ, ਬਾਹਰ ਨਿਕਲਿਆ ਫੇਰ। ਹੁਣ ਕਈਆਂ ਨੂੰ, ਰੋਗ ਦੁੱਖ ਹੈ। ਬੰਦਾ ਸਰੋਵਰ ਵਿੱਚ, ਇਸ਼ਨਾਨ ਕਰਕੇ। ਆਪਣਾ ਰੋਗ ਨੂੰ ਕੱਟ ਸਕਦਾ।
ਹਾਂ, ਇਹ ਤਾਂ ਹੈ। ਹਜੇ ਵੀ, ਠੀਕ ਹੁੰਦੇ ਬਥੇਰੇ ਬੰਦੇ। ਠੀਕ ਹੁੰਦੇ, ਬਸ ਉਹ ਜਿਹੜੀ। ਜੋੜੀ ਸੁਣੀ ਹੋਣੀ, ਉਹ ਇੱਕ, ਇੱਕ ਤਰਾਂ ਦੀ ਬਈ, ਇੱਕ ਹਾਈ ਲਈਟ ਹੀ ਹੋ ਗਈ ਉਹ। ਬਸ ਹਾਂ।
ਉਹਦੀ ਵੀ ਕਿੰਨੀਆਂ, ਸਟੋਰੀਆਂ ਬਣ ਗਈਆਂ ਨਾ ਵੀ ਕਿੰਨੇ। ਥੋੜੇ ਪੈਰਾਲਾਈਜ਼, ਬੰਦੇ ਗਏ। ਠੀਕ ਹੋ ਕੇ, ਆ ਗਏ ਉੱਥੋਂ ਦੀ, ਹਨਾ। ਹਾਂ। ਵੀ ਸਾਨੂੰ, ਦਰ ਤੇ ਜਾਣਾ ਚਾਹੀਦਾ। ਗੁਰਦੁਆਰੇ ਨਾਲੇ ਆਪਾਂ, ਘੁੰਮ ਲਾਂਗੇ ਥੋੜਾ ਬਹੁਤਾ ਹੈਨਾ।
ਹਾਂ ਉਹ, ਤਾਂ ਹੈ।
ਤੇ ਹਨਾ, ਅੰਬਰਸਰ ਚ, ਹੋਰ ਕੀ- ਕੀ ਹੈ। ਵੈਸੇ ਘੁੰਮਣ ਵਾਸਤੇ ਵਧੀਆ। ਤੇ ਤੁਸੀਂ ਗਏ ਹੋ। ਪਿਛਲੇ ਸਾਲ ਰੀਸ, ਰੀਸੈਂਟਲੀ ਗਏ ਸੀ। ਹੈ ਨਾ ਜੂਨ ਚ, ਪਿਛਲੇ ਸਾਲ।
ਹੋਰ ਆਹੀ ਹੈ। ਇੱਕ ਤਾਂ ਹੋ ਗਿਆ, ਜਲੀਆ ਵਾਲਾ ਬਾਗ ਹੋ ਗਿਆ। ਹਾਂ। ਹਾਂ, ਇੱਕ ਦਰਬਾਰ ਸਾਹਿਬ, ਹੋ ਗਿਆ। ਬਾਕੀ ਬਥੇਰੀਆਂ ਚੀਜ਼ਾਂ ਨੇ, ਕਿਤੇ ਆਪਾਂ ਗਏ ਨੀ, ਨਾ ਘੁੰਮਣ। ਫੇਰ ਆਪਾਂ ਗੁਰਦੁਆਰੇ, ਹੀ ਜਾਏਦਾ ਬਸ। ਫੇਰ।
ਹਾਂ, ਗੁਰਦੁਆਰੇ ਬੜੇ, ਹੈਗੇ ਨੇ ਉੱਥੇ। ਬਹੁਤ ਗੁਰਦੁਆਰੇ ਹੈਗੇ ਨੇ, ਉੱਥੇ।
ਹੂੰ। ਇਕ ਉਹ ਹੈ, ਸ਼ਹੀਦਾਂ ਸਾਹਿਬ ਹੈ। ਬਾਬਾ ਦੀਪ ਸਿੰਘ, ਜੀ ਦਾ ਹਾਂ। ਹਾਂ। ਹਾਂ- ਹਾਂ। ਬਹੁਤ ਸੰਗਤ ਹੁੰਦੀ, ਰਾਤੀ ਉੱਥੇ। ਬਹੁਤ ਜ਼ਿਆਦਾ। ਹੂੰ। ਦਿਨੇ ਸੰਡੇ, ਵਾਲੇ ਦਿਨ, ਬਹੁਤ ਹੁੰਦੀ। ਹਾਂ। ਹਾਂ, ਉਸ ਮੈਂ, ਮੈਂ ਤਾਂ ਕਹਿੰਦਾ ਵੀ, ਜਿਹੜਾ ਸੁਹਾਾਨਾ ਸਾਹਿਬ ਦੀ, ਗੱਲ ਕਰ ਰਹੇ ਤੁਸੀ, ਵੀ। ਤੇ ਵਿੱਚ ਚੋਪਹਰਾ ਲੱਗਦਾ। ਪਰ ਉੱਥੇ, ਸੰਗਤ ਇੰਨੀ ਨਹੀਂ ਸੀ। ਜਿੰਨੀ ਕਿ ਕੰਪੈਰੀਜ਼ਨ ਹਾਂ। ਜੇ ਅਗਰ। ਕਿਤਾ ਜਾਏ, ਸ਼ਹੀਦਾਂ ਸਾਹਿਬ ਨਾਲ।
ਹਾਂ।
ਕਿਥੇ?
ਸੰਡੇ ਨੂੰ ਹੁੰਦੀ ਐ ਸ਼ਹੀਦਾਂ ਸਾਹਿਬ, ਉੱਥੇ ਸੋਹਣਾ ਚ
ਸੁਹਾਨਾ ਚ ਹਾਂ ਪਰ ਉਹਦੇ ਕੰਪੈਰੀਜ਼ਨ ਚ ਨਹੀਂ ਹੁੰਦੀ ਉਹ ਕਿਉਂਕਿ ਉਹ ਜਿਹੜਾ ਹਾਂ ਉੱਥੇ ਤਾਂ ਮੈਂ ਕਹਿੰਦਾ ਸਾਰੇ ਹਾਂ ਰੋਡ ਵਗੈਰਾ ਹੀ ਫੁੱਲ ਭਰੇ ਹੁੰਦੇ ਸੰਗਤਾਂ ਨਾਲ ਬੈਠੇ ਇਕੱਠੇ ਹੁੰਦੀ, ਹੁੰ-ਹੁੰ। ਮੈਂ ਗਿਆ ਸੀ ਨਾ ਪਿੱਛੇ ਸਤੰਬਰ ਚ ਲਾਸਟ ਟਾਈਮ, ਲਾਸਟ ਟਾਈਮ ਨੀ ਉਸ ਤੋਂ ਪਹਿਲਾਂ ਵੀ ਗਿਆ ਸੀ।
ਅੱਛਾ ਜੀ।
ਹਾਂਜੀ।
ਤੇ ਕੀ ਕਹਿੰਦੇ ਆ ਅਤੇ ਤੁਹਾਡੇ ਤੁਸੀਂ ਹੁਣ ਇਸ ਟਾਈਮ ਕਿੱਥੇ ਜਗਾਧਰੀ ਚ ਹੋ।
ਕਿਤੇ ਹਾਂਜੀ, ਉੱਥੇ ਹੀ ਆ।
ਹਾਂਜੀ ਤੇ ਗਰਮੀ ਕਿਵੇਂ ਆ ਉਥੇ ਮੈਂ ਤੇ ਰੀਸੈਂਟਲੀ ਹਲੇ ਮੋਹਾਲੀ ਹੈਗਾ ਵਾਂ। ਗਰਮੀ ਕਿਵੇਂ, ਉਥੇ ਮੌਸਮ ਕਿਵੇਂ ਏ?
ਮੌਸਮ ਦਾ ਬਸ ਅਜੇ ਐ, ਤੁਸੀਂ ਕਹਿ ਲਓ ਮੌਸਮ ਦਾ ਵੈਸੇ ਖ਼ਰਾਬ ਹੀ ਆ। ਪਰ ਗਰਮੀ ਬੜੀ ਐ, ਹਾਂ ‌।
ਹਾਂ ਬਸ ਇੱਥੇ ਵੀ ਗਰਮੀ ਆ, ਨਾਲੇ ਹੁਣ ਏ ਸੀ ਬਿਨਾ ਸਰਦਾ ਨੀ ਏ। ਏਸੀ ਹੋਣਾ ਚਾਹੀਦਾ ਹੀ ਆ, ਹਾਂ ਬ ਭਾਈ ਅਸੀਂ ਵੀ ਟੈਂਪਰੇਚਰ ਘੱਟ ਹੀ ਰੱਖੀ ਦਾ, ਟਵਟੀ ਸਿਕਸ ਤੇ ਕਰ ਲੈਂਦੇ ਆ। ਤਾਂ ਕਿ ਸਰਦ ਗਰਮ ਨਾ ਹੋ ਜੇ ਹੈਨਾ ਵੀ ਹੁਣ ਅੰਦਰ ਬੈਠੇ ਵੀ ਟੈਂਪਰੇਚ ਪੂਰਾ ਠੰਡਾ ਨੀ ਕਰੀਦਾ ਬਸ ਥੋੜਾ ਬਹੁਤਾ ਕਰਕੇ, ਜੇ ਆਪਾਂ ਬਾਹਰ ਵੀ ਜਾਈਏ ਤਾਂ ਠੀਕ ਲੱਗੇ ਨਾ ਮੈਨੂੰ ਨੁਕਸਾਨ ਹੋਵੇ ਬੋਡੀ ਨੂੰ ਜੀ, ਨਾਲੇ ਹੁਣ ਤਾਂ ਹਰ ਇੱਕ ਘਰ ਚ ਏ ਸੀ ਹੋਣਾ ਬਹੁਤ ਜ਼ਰੂਰੀ ਐ।
ਹਾਂ ਕਿ ਸਹੀ ਗੱਲ ਹੈ ਫੇਰ ਗਰਮੀ ਨੀ ਬਰਦਾਸ਼ਤ ਹੁੰਦੀ ਅੱਜ ਕੱਲ੍ਹ
ਬਰਦਾਸ਼ਤ ਨਈ ਹੋ ਰਹੀ ਗਰਮੀ, ਬਹੁਤ ਗਰਮੀ ਪੈ ਰਹੀ ਐ।
ਸਹੀ ਗੱਲ।
ਇੱਕ ਤਾਂ ਬਾਰਿਸ਼ਾਂ ਨੇ, ਬਾਰਿਸ਼ਾਂ ਪੈ ਰਹੀਆਂ ਤਾਂ ਵੀ ਗਰਮੀ ਵੱਧ ਰਹੀ ਏ, ਕੋਈ ਅਸਰ ਹੀ ਨਈ ਹੋ ਰਿਹਾ ਬਾਰਿਸ਼ਾਂ ਕਰਕੇ ਵੀ ਥੋੜੀ ਬਹੁਤੀ ਹੋ ਰਹੀ ਬਾਰਸ਼ਾਂ ਵੀ
ਹਾਂ-ਹਾਂ, ਸਹੀ ਗੱਲ ਆ ਮੌਸਮ ਹਜੇ ਅੱਗਾ ਹਾਂ ਅਜੇ ਤਾਂ ਅਗਸਤ, ਸਤੰਬਰ ਤੱਕ ਤਾਂ ਐਂ ਹੀ ਰਹੇਗਾ ਮੌਸਮ
ਹਲੇ ਅਗਸਤ ਚ ਵੀ ਗਰਮੀ ਪੈਣੀ ਏ, ਜੁਲਾਈ ਦਾ ਮਹੀਨਾ ਹੋਣੇ ਸ਼ੁਰੂ ਹੋਇਆ। ਅਗਸਤ ਚ ਬਹੁਤ ਗਰਮੀ ਹੋਣੀ ਏ, ਅਜੇ ਬਹੁਤ ਜ਼ਿਆਦਾ।
ਹੁੰ-ਹੁੰ।
ਹਾਂ ਤੇ ਤੁਸੀਂ ਫੇਰ ਪੱਕਾ ਹੈਗਾ ਜਾਣਾ ਉੱਥੇ ਗੁਰਦੁਆਰੇ।
ਕਿੱਥੇ? ਉਹ ਅੰਮ੍ਰਿਤਸਰ ਹਾਂ-ਹਾਂ।
ਪੱਕਾ ਤੁਹਾਡਾ ਫਿਰ, ਕੋਈ ਨਾ ਆਪਣੀਆਂ ਫਰੈਂਡਾਂ ਨੂੰ ਵੀ ਪੁੱਛ ਲੈਣਾ ਜੇ ਕਿਸੇ ਨੇ ਜਾਣਾ ਹੋਏਗਾ ਹੈਨਾ।
ਠੀਕ ਆ, ਠੀਕ ਆ ਕੋਈ ਨੀ ਮੇਰੇ ਇੱਕ ਦੋ ਫਰੈਂਡ ਨੇ ਮੈਂ ਪੁੱਛ ਲਾਂਗਾ ਉਹਨਾਂ ਨੂੰ
ਹਾਂਜੀ ਕੋਈ ਨਾ ਆਪਾਂ ਸਲਾਹ ਕਰਕੇ ਫੇਰ ਆਪਾਂ ਚੱਲਾਂਗੇ ਹੈਨਾ, ਦਰਸ਼ਨ ਕਰ ਆਵਾਂਗੇ।
ਹਾਂ-ਹਾਂ, ਤੇ ਕਿੰਨੇ ਦਿਨ ਬਈ ਉੱਥੇ ਸਟੇ ਕਰਨਾ? ਜਿੱਦਾਂ ਹੁਣ ਸੈਟਰਡੇ ਨੂੰ ਜਾਓਗੇ।
ਤੇ, ਦੇਖ ਲੋ ਤੁਹਾਡੀ ਮਰਜ਼ੀ ਏ, ਦੋ ਦਿਨ ਕਰ ਲੈਂਦੇ ਜਾਂ ਤਿੰਨ ਦਿਨ ਇਹ ਜ਼ਿਆਦਾ ਕਰਨਾ ਜ਼ਿਆਦਾ ਵੀ ਕਰ ਲੈਂਦੇ ਆ, ਤੁਹਾਡੇ ਉੱਤੇ ਹੀ ਵੇਸੇ ਦੇਖੋ ਜੀ।
ਹੈਲੋ, ਹਾਂਜੀ-ਹਾਂਜੀ, ਮੈਂ ਕਹਿ ਰਹਾ ਸੀ ਵੀ ਕਿੰਨੇ ਦਿਨ ਸਟੇ ਕਰਨਾ ਉੱਥੇ?
ਤੇ ਦੋ ਦਿਨ ਕਰ ਸਕਦੇ ਹਾਂ ਆਪਾਂ ਯ ਤੁਹਾਡੀ ਮਰਜ਼ੀ ਐ। ਦੋ ਦਿਨ ਕਰਨਾ, ਚਾਰ ਦਿਨ ਕਰਨਾ। ਜਿਵੇਂ ਤੁਹਾਨੂੰ ਸਹੀ ਲੱਗੇ।
ਹਮਮਮਮ। ਕੋਈ ਨੀ ਦੇਖ ਲਾਂਗੇ ਜਸ਼ਟੇ, ਆਹ ਵੈਸੇ ਵੀ ਹੈ।
ਹਾਂ ਹਫ਼ਤਾ।
ਨਈ-ਨਈ। ਔਖਾ ਹੋ ਜਾਣਾ, ਗਰਮੀ ਬੜੀ ਹਮ ਹਮ। ਬਹੁਤ ਜ਼ਿਆਦਾ ਹੋ ਗਿਆ। ਹਾਂ ਇੱਕ ਦੋ ਦਿਨ ਬਹੁਤ ਐ। ਮੁੰਡੇ ਤੱਕ ਦੀ ਵਾਹ
ਤੇ ਅੰਮ੍ਰਿਤਸਰ ਘੱਟੋ-ਘੱਟ ਹਫ਼ਤਾ ਲਾ ਕੇ ਆਵਾਂ ਵਧੀਆ। ਥੋੜਾ ਰਹਿ ਕੇ ਨਾ ਦੋਸਤਾਂ ਨਾਲ ਘੁੰਮ ਫਿਰ ਕੇ ਗੁਰਦੁਆਰੇ ਦਰਸ਼ਨ ਕਰਕੇ, ਥੋੜਾ ਘੁੰਮ ਫਿਰ ਕੇ ਕਿ ਚੰਗੀ ਤਰ੍ਹਾਂ ਪੂਰਾ ਅੰਮ੍ਰਿਤਸਰ ਘੁੰਮ ਲੈ ਵਧੀਆ। ਹਾਂ, ਪਰ ਪੋਸੀਬਲ ਨਹੀਂ ਹੈ, ਥੋੜ੍ਹਾ ਮੌਸਮ ਨੀ ਹੈ ਨਾ। ਹਾਂ। ਇਹ ਆਪਣਾ ਕਰ ਰਹੀ। ਜੇ ਆਪਣੇ ਕੋਈ ਰਿਲੇਟਿਵ ਹੋਏ ਤਾਂ ਰਿਲੇਟਿਵ ਤਾਂ ਹੈ ਚਲੋ। ਹਾਂ।
ਤੁਹਾਡੇ ਤਾਂ ਰਿਲੇਟਿਵ ਹੋਣੇ ਆ, ਦਰਬ, ਇੱਥੇ ਦਰਬਾਰ। ਸਾਹਿਬ ਅੰਮ੍ਰਿਤਸਰ। ਅੱਛਾ- ਅੱਛਾ।
ਹਾਂਜੀ- ਹਾਂਜੀ ਸਾਡੇ ਹੀ ਹੈ ਜੰਡਿਆਲੇ ਹੈ ਅੰਮ੍ਰਿਤਸਰ, ਅੰਮ੍ਰਿਤਸਰ ਵੀ ਆਪਣੀ ਭੋਆ ਹੈ ਮੇਰੀ ਇੱਕ।
ਅੱਛਾ- ਅੱਛਾ।
ਹਾਂਜੀ -ਹਾਂਜੀ ਬਾਹੁਨ ਛੇ ਸਾਲ ਗਏ। ਗਿਆ ਨੀ ਮੈਂ ਆਪਾਂ ਹੁਣ ਜਾਊਂਗਾ। ਨਾਲੇ ਮਿਲ ਵੀ ਜਾਵਾਂਗੇ।
ਤਾਂ ਬਹੁਤ ਸੋਹਣਾ ਬਣ ਗਿਆ। ਛੇ ਸਾਲ ਪਹਿਲੇਾਂ ਤਾਂ ਛੋਟੇ ਹੋਣੇ ਬਈ ਇੰਨੀ ਹੋਸ਼ ਨਹੀਂ ਹੋਣੀ। ਹਾਂ- ਹਾਂ- ਹਾਂ। ਤੇ ਹੁਣ ਤਾਂ ਕਾਫੀ ਵਧੀਆ ਬਣ ਗਿਆ।
ਹਾਂਜੀ -ਹਾਂਜੀ ਤੇ ਚਲੋ ਹੈ ਫੇਰ ਆਪਾਂ ਪਲੈਨ ਆਪਣਾ ਪੱਕਾ ਫਿਰ ਆਪਾਂ ਚੱਲਦੇ ਹ ਹਨਾ। ਤੇ ਤੁਹਾਨੂੰ ਮੈਂ ਬਾਅਦ ਚੋ ਕਰਾਂਗਾ ਉਹਨੂੰ ਫੋਨ। ਹੈ ਨਾ ਠੀਕ ਆ। ਠੀਕ ਹੈ ਵੀਰ ਜੀ ਓਕੇ।
ਠੀਕ ਆ ਵੀਰ ਜੀ, ਠੀਕ -ਠੀਕ ਆ ਠੀਕ।
ਓਕੇ ਕੇ।